ਹੈ।
ਜੈ ਮਸਤੀ ਦੀ ਭਾਜੀ।
ਜੈ ਮਸੀ ਦੀ ਭਾਜੀ, ਹੋਰ ਕਿੱਦਾਂ ਓ ਤੁਸੀ?
ਵਧੀਆ ਤੁਸੀ ਫੋਨ ਕੀਤਾ ਸਾਡੇ ਨਾਲ ਦੇ ਨਾਲ ਲੈਟ ਆਗੀ ਅੱਜ।
ਹਾਂ ਹਾਂਜੀ ਹਾਂਜੀ, ਮੈਂ ਵੀ ਤੁਆਨੂੰ ਯਾਦ ਈ ਕਰ ਰੇਆ ਸੀ, ਮੈਂ ਕੇਆ ਚਲੋ ਭਾਜੀ ਨੂੰ ਕੋਲ ਕਰਕੇ ਵੇਖਦਾ ਵਾਂ, ਫੇਰ ਤੁਸੀ ਫੋਨ ਠਾ ਲੇਆ ਐ, ਹਾਂਜੀ।
ਬਸ ਇਸ ਟਾਈਮ ਥੋੜਾ ਫਰੀ ਵੀ ਹੁੰਨੇ ਆ, ਕਈ ਵਾਰ ਬਿਜ਼ੀ ਹੁੰਨੇ ਆਂ।
ਹਾਂਜੀ ਹਾਂਜੀ, ਹੋਰ ਭਾਜੀ ਜੀ ਠੀਕ ਓ ਤੁਸੀ?
ਬਿਲਕੁਲ ਠੀਕ ਆ, ਤੁਸੀ ਸੁਣਾਓ?
ਹਾਂਜੀ ਵਧੀਆ ਜੀ ਵਧੀਆ, ਹੋਰ ਕੀ ਕਰ ਰਏ ਸੀ ਤੁਸੀ ਹੁਨ?
ਹੋਨ ਬਸ ਬੈਠੇ ਆਂ, ਸਬਜੀ ਬਣ ਕੇ ਤੇਆਰ ਹੋਗੀ ਸਾਡੀ।
ਅੱਛਾ, ਕੇੜੀ ਸਬਜੀ ਬਣਾਈ ਐ ਤੁਸੀ?
ਮੈਂ ਕਰੇਲੇ ਬਣਾਏ ਸੀਗੇ।
ਓਹੋ ਕਰੇਲੇ ਬਣਾਏ ਨੇ, ਵਾਓ। ਸਵਾਨ ਚਲੋ ਵਜ, ਹਾਂਜੀ ਹਾਂਜੀ ਖਾਲਾਂਗੇ।
ਕੋਈ ਨਾ ਜਰੂਰ ਆ ਜੋ। ਪਲੈਨ ਬਣਾਓ ਫੇਰ ਤਾਨੂੰ ਡੱਬੇ ਚ ਪਾ ਕੇ ਫੇਰ ਤੁਆਨੂੰ ਤੁਹਾਡੇ ਵਾਸਤੇ ਡੱਬੀ ਚ ਪਾ ਕੇ ਲਿਆਵਾਂਗੇ ਪਲੈਨ ਬਣਾਓ।
ਹਾਂਜੀ, ਜਰੂਰ ਲਿਆਏਓ। ਲਿਆਓ ਅਸੀ ਖਾਵਾਂਗੇ। ਜਰੂਰ ਮੈਨੂੰ ਬੋਤ ਟੇਸਟੀ ਲੱਗਦੇ ਨੇ।
ਕੋਈ ਨੀ।
ਜੀ, ਹੋਰ ਦੱਸੋਂ ਭਾਜੀ, ਹੋਰ ਸਭ ਵਧੀਆ ਨੇ ਘਰ?
ਹਾਂ, ਬਿਲਕੁਲ ਸਈ ਆ ਤੁਸੀ ਸੁਣਾਓ?
ਅੱਛਾ ਅੱਛਾ, ਚਲੋਂ ਵਧੀਆ ਹੋਣੇ ਚਾਈਦੇ ਨੇ ਪਰਮੇਸ਼ਰ ਦੀ ਕਿਰਪਾ।
ਹੂੰ, ਹੋਰ ਦੱਸੋਂ ਤੁਸੀ ਬਾਈਬਲਸ ਸਟੱਡੀ ਬਾਰੇ ਆਪਣੀ ਬਾਈਬਲ।
ਬਸ ਬਾਈਬਲ ਸਟੱਡੀ ਅ ਏਕ ਘੰਟਾ ਹੈਗੀ ਐ ਮੇਰੀ, ਬਾਈਬਲ ਸਟੱਡੀ ਏਕ ਘੰਟਾ।
ਤੇ ਤੁਸੀ ਪੂਰੀ ਬਾਈਬਲ ਕਿੰਨੇ ਟੈਮ, ਮਤਲਬ ਕਿੰਨੀ ਵਾਰ ਪੜੀ ਐ ਅੱਜ ਤੱਕ? ਜੇੜੀ ਤੁਸੀ ਅ ਬਾਈਬਲ ਸਟੱਡੀ, ਮੈਂ ਕਿੰਨੀ ਵਾਰ ਕਰ ਲਈ ਤੁਸੀ ਪੂਰੀ?
ਮੈਂ ਦੋ ਵਾਰ ਕਰ ਲਈ ਏ ਕੰਪਲੀਟ।
ਹਾਂ, ਮੈਂ ਵੀ ਦੋ ਵਾਰੀ ਕੀਤੀ ਐ ਵੈਸੇ।
ਅੱਛਾ ਅੱਛਾ।
ਹਾਂ।
ਚਲੋਂ ਵਧੀਆ ਗੱਲ ਆ ਐ ਤੇ। ਮੈਂ ਦੋ ਵਾਰ ਕੰਪਲੀਟ ਕਰ ਲਈ ਆ ਮੇਰੀ ਤੀਜੀ ਵਾਰ ਚੱਲ ਰਹੀ ਹੁਣ, ਇੱਕ ਘੰਟਾ ਹੈਗੀ ਬਾਈਬਲ ਸਟੱਡੀ, ਤੇ ਬਾਈਬਲ ਪੜ੍ਹਨਾ ਵੀ ਬਹੁਤ ਜ਼ਿਆਦਾ ਜ਼ਰੂ ਰੀ ਐ ਹਨਾ। ਹਾਂਜੀ, ਆ ਇਹੀ ਅਗਰ ਅਸੀਂ ਬਾਈਬਲ ਹੀ ਨੀ ਪੜ੍ਹਦੇ ਤਾਂ ਪਰਮੇਸ਼ੁਰ ਦੱਸਦਾ ਏ ਸਾਨੂੰ, ਮਤਲਬ ਅਗਰ ਬਾਈਬਲ ਹੀ ਨੀ ਪੜ੍ਹਦੇ ਫਿਰ ਦੱਸੇਗਾ ਕਿਵੇਂ ਪਰਮੇਸ਼ਵਰ ਕੀ-ਕੀ ਕਰਨਾ ਅਸੀਂ ਅੱਗੇ, ਹਾਂਜੀ।
ਘੜਦਾ ਨਾ ਸਾਨੂੰ ਬਾ ਬਾਈਬਲ ਦੇ ਵਚਨ ਦੇ
ਹਾਂਜੀ-ਹਾਂਜੀ ਐ ਤਾਂ ਹੈ, ਬਾਈਬਲ ਨਾਲ ਹੀ ਗੱਲ ਕਰਦੇ ਉਹ ਪਰਮੇਸ਼।
ਹਾਂਜੀ ਚਲੋਂ ਬਹੁਤ ਵਧੀਆ ਗੱਲ ਆ, ਤੁਸੀਂ ਪਰਮੇਸ਼ਵਰ ਦੀ ਗੱਲ ਵੀ ਸ਼ੇਅਰ ਕੀ ਤੀ ਹਨਾ ਕੋਲ ਕੀਤਾ, ਵਧੀਆ ਲੱਗਦਾ। ਕੋਈ ਕੁਉਚਨ ਵਗੈਰਾ ਪੁੱਛ ਸਕਦੇ ਤੁਹਾਨੂੰ ਬਾਈਬਲ ਦੇ ਵਿੱਚ ਆਂਦਾ?
ਹਾਂਜੀ-ਹਾਂਜੀ ਪੁੱਛ ਲੋ, ਹਾਂਜੀ ਪੁੱਛੋ।
ਹੂੰ, ਕਿਹੜਾ ਪੁੱਛਾ ਆ, ਹਾਂ ਪ੍ਰਭੂ ਯਸ਼ੂ ਮਸੀਹ ਦੇ ਸਭ ਤੋਂ ਅਹ ਜਿਹੜੇ ਕਲੋਜ ਜਿਹੜੇ ਪ੍ਰੀਆ ਐ ਹਨਾ ਚੇਲੇ ਦਾ ਨਾਮ ਦ
ਉਹਦਾ ਪਤਰਸ।
ਨੋ, ਗਲਤ ਰੌਗ, ਨਈ।
ਪਦਰਸ ਨੀ ਹੈਗਾ।
ਨਈ-ਨਈ।
ਤੇ, ਯਹੂਨਾ ਹੋਣਾ।
ਆਂ ਓਇਓ ਹੁੰਦੈ।
ਯਹੂਨਾ ਹਨਾ।
ਹਾਂ ਮਤਲਬ ਤੁਸੀ ਕਨਫਰਮ ਨੀ ਸੀਗੇ।
ਨਈ-ਨਈ ਕੰਫਮ ਤੇ ਨੀ ਸੀ। ਮਤਲਬ ਤਿੰਨ ਚੇਲੇ ਸੀ ਪਰਮੇਸ਼ਵਰ ਦੇ ਜਿਹੜੇ ਨੇੜੇ ਸੀਗੇ ਸਭ ਤੋਂ ਕਲੋਜ਼ ਸੀਗੇ। ਇੱਕ ਤਾਂ ਯਹੂਨਾ ਸੀਗਾ, ਇੱਕ ਪਤਰਸ ਸੀ ਤੇ ਇੱਕ ਪੋਲੂ ਸੀ ਹਨਾ।
ਹੂੰ ਪੋਲੂ ਤੋ ਬੋਤ ਲੇ ਬ ਬਾਚ ਆਇਆ ਨਾ ਪੋਲੂ ਤੋਂ ਪਰਮੇਸ਼ਵਰ ਦੇ ਟੈਮ ਤੇ ਨਈ
ਪੋਲੂਸ ਤੇ ਕੇੜਾ ਸੀ ਦੂਜਾ ਮੈਂ ਭੁੱਲ ਗਿਆ।
ਇੱਕ ਲੋਕਾ ਸੀ ਆਈ ਥਿੰਕ ਬਟ ਸਭ ਤੋਂ ਪਿਆਰੇ ਤਾਂ ਮੇਰੇ ਤਾ ਉਹ ਈ ਸੀਗੇ ਜੀ ਹੁਣ ਨਾ, ਕਿਉਂਕਿ ਪ੍ਰਕਾਸ਼ਿਤ ਵਾਕਿਆ ਉਨ੍ਹਾਂ ਨੂੰ ਈ ਦਿਤ ਸੀਗਾ ਪਰਮੇਸ਼ਵਰ ਨੇ।
ਹਾਂਜੀ-ਹਾਂਜੀ, ਹੈ ਥੋੜ੍ਹਾ ਕਫਿਊਜ਼ ਹੋ ਜਾਂਦੇ ਨੇ ਅਸੀਂ ਵੀ।
ਨਈ ਕੋਈ ਗੱਲ ਨੀ ਤੁਸੀਂ ਮੈਨੂੰ ਪੁੱਛੋ, ਕੋਈ
ਹਾਂਜੀ।
ਦੇਖਦੀ ਆ ਮੈਨੂੰ ਵੀ ਆਂਦਾ ਕੇ ਨਈ ਕੁਝ।
ਤੇ ਬਾਈਬਲ, ਚ ਐਦਾ ਕਿਹੜਾ ਕਰੈਕਟਰ ਹੈਗੈ ਕਿਹੜਾ ਚਰਿੱਤਰ ਸੀ ਜਿਹੜਾ ਪਰਮੇਸ਼ਵਰ ਦੇ ਵਿਮੁੱਖ, ਵਿਮੁੱਖ ਹੋ ਗਿਆ ਸੀ। ਤੇ ਜਿਹਨੇ ਪਰਮੇਸ਼ੁਅਰ ਦੀ ਆਗਿਆ ਨੂੰ ਮਤਲਬ ਤੋੜਿਆ ਸੀ ਕਿਹੜਾ ਕਰੈਕਟਰ ਸੀਗਾ ਉਹ?
ਹਾਂ। ਵੇਖੇ ਤੇ ਕਾਫ਼ੀ ਸਾਰੇ ਨੇ ਵੈਸੇ ਬਟ ਜੇੜਾ ਮੈਨੂੰ ਪਤਾ ਚਲੋ ਇੱਕ ਇਕ ਤਾ ਮਤਲਬ ਤੁਸੀ ਐ ਦੱਸ ਦੋ ਵੀ ਪੁਰਾਣਾ ਨਿਯਮ ਹੈਗਾ ਜਾਂ ਨਏ ਨਿਯਮ? ਪੁਰਾਣੇ ਨਿਯਮ ਚੋਂ ਯਾ ਨਏ ਨਿਯਮ ਚੋਂ?
ਪੁਰਾਣੇ ਨਿਯਮ ਚੋਂ ਹੈਗੇ ਪੁਰਾਣੇ ਨਿਯਮ ਚੋਂ।
ਇਕ ਤਾਂ ਇਕ ਤਾਂ ਦਾਊਦ ਵੀ ਸੀਗਾ, ਇਕ ਸੈਮਸਨ ਵੀ ਸੀਗਾ।
ਹਾਂਜੀ-ਹਾਂਜੀ। ਤੇ ਉਨੂੰ ਵੈਸੇ ਏਦਾ ਸਈ ਕਰੈਕ ਜੇੜਾ ਆਂਨਸਰ ਹੈਗੈ ਓਦਾ ਯੋਨਾ ਨਬੀ। ਕਿਉਂਕਿ ਓ ਪਰਮੇਸ਼ਅਰ ਦੇ ਵਿਮੁੱ ਹੋ ਗਿਆ ਸੀ। ਪਰਮੇਸ਼ੁਅਰ ਨੇ ਉਨੂੰ ਕਿਆ ਸੀ ਤੂੰ ਨੀਵੇਂ ਨੂੰ ਜਾ ਤੇ ਓ ਤਰਸ਼ੀਸ਼ ਨੂੰ ਗਿਆ ਸੀ।
ਪਰ ਤੁਸੀ ਕਰੈਕਟਰ ਦੇ ਵਾਰੇ ਪੁੱਛਿਆ ਨਾ। ਮੈਂ ਕਿਆ ਕਰੈਕਟਰ ਤਾ ਏਨਾ ਦਾ ਈ ਥੋੜਾ ਹੋ ਗਿਆ ਸੀ ਨਾ।
ਹਾਂ, ਹਾਂ, ਹਾ ਚਲੋ ਕੋਈ ਗੱਲ ਨੀਂ ਪਾਜੀ ਵੈਸੇ ਤੁਸੀ ਸਈ ਗੈੱਸ ਕੀਤਾ। ਦਾਊਦ ਵੀ ਸੀਗਾ ਕਿਉਂਕਿ ਦਾਊਦ ਨੇ ਵੀ ਪਰਮੇਸ਼ੁਅਰ ਦੀ ਆਗਿਆ ਤੋਂ ਵਿਮੁੱਖ ਹੋ ਗਿਆ ਸੀ। ਕਿਉਂਕਿ ਪਰਮੇਸ਼ਅਰ ਨੇ ਕਿਆ ਸੀ ਕਿ ਤੂੰ ਐ ਵਿਚਾਰ ਨਾ ਕਰਨਾ। ਤੇ ਓਨੇ ਫੇਰ ਵੀ ਬੈਸ਼ਬਾ ਨਾਲ, ਓਨੇ ਕੀਤਾ। ਹਾਂਜੀ, ਵੈਸੇ ਤੁਸੀ ਸਈ ਗੈੱਸ ਕੀਤਾ ਐ ਵੀ। ਹਾਂਜੀ-ਹਾਂਜੀ। ਹੋਰ ਦੱਸੋ ਪਾਜੀ?
ਹੋਰ ਕੌਅਸ਼ਨ ਪੁਛਾਂ?
ਹਾਂਜੀ, ਚਲੋ ਮੈਂ ਪੁੱਛਦਾ ਵਾਂ ਇਕ ਏਦਾ ਕੇੜਾ ਨਬੀ ਸੀਗਾ ਬਾਈਬਲ ਜੋ ਜੇੜਾ ਮਤਲਬ ਮਰਿਆ ਨੀ ਸੀ ਜੀਵਿਤ ਸਵਰਗ ਉਠਾਇਆ ਸੀ। ਪੈਲਾ ਪਾ ਪੁਰਾਣੇ ਨਿਯਮ ਚ।
ਓ ਹੈਗੇ ਆ ਏਲੀਅਨ।
ਹਾਂਜੀ, ਬਿਲਕੁਲ। ਗੋਡ ਬਲੈਸ ਯੂ। ਤੁਸੀ ਬੋਤ ਸਈ ਗੈੱਸ ਕੀਤਾ। ਐਈ ਸੀਗਾ। ਹਾਂਜੀ ਤੇ ਏਕ ਹੰਨਾ ਵੀ ਸੀਗਾ ਤੇ ਤੀਜਾ ਜੇੜਾ ਓ ਪ੍ਰਭੂ ਯਸ਼ੂ ਮਸੀਹ ਸੀ।
ਹੰਨਾ ਨਈਂ ਹਨੋਂ
ਸੋਰੀ ਹਨੋਕ ਤੇ ਤੀਜੇ ਪ੍ਰਭ ਪ੍ਰਭੁ ਯਸੋ਼-ਮਸੀਹ ਸੀਗੇ, ਜੇੜੇ ਜੀਵਿਤ ਸਵਰਗ
ਹਾਂਜੀ, ਓਨਾਂ ਵਰਗਾ ਤੇ ਕੋਈ ਹੋ ਈ
ਹਾਂਜੀ, ਤੇ ਓ ਓਦੀ ਹੀ ਮਤਲਬ ਜੇੜੀ ਲਾਸਟ ਆਗਿਆ ਸੀ, ਸਭ ਤੋਂ ਮ ਮਤਲਬ, ਅਹ ਪ੍ਰਮੁੱਖ ਆਗਿਆ ਸੀ ਜੇੜੇ ਪ੍ਰਭੂ-ਯਸ਼ ਸੀ, ਜਦੋਂ ਸਵਰਗ ਉਠਾ ਜਾਣ ਜਾਣ ਵਾਲੇ ਸੀ, ਉਦੋਂ ਪਰਮੇਸ਼ੁਰ ਨੇ ਕੇੜੀ ਆਗਿਆ ਦਿੱਤੀ ਦਿੱਤੀ ਸੀ ਤਾਂਨੂੰ ਯਾਦ ਏ।
ਹਾਂਜੀ, ਬਿਲਕੁਲ।
ਹਾਂਜੀ?
ਬਿਲਕੁਲ ਯਾਦ ਏ ਮੈਨੂੰ ਬਹੁਤ ਇੰਪੋਰਟੈਂਟ ਆਗਿਆ ਹੈਗੇ ਐ। ਤਾਂ ਬਹੁਤ ਸਾਰੇ, ਹਰ ਇੱਕ ਵਿਸ਼-ਵਕਤੀ ਵਾਸਤੇ ਬਹੁਤ ਇੰਪੋਰਟੈਂਟ ਆ, ਉਹ ਆਗਿਆ ਸੀਗੀ ਕੀ ਤੁਸੀਂ ਸਾਰੇ ਦੁਨੀਆਂ ਦੇ ਵਿੱਚ ਜਾਓ ਤੇ ਮੇਰੇ ਨਾਮ ਦੇ ਵਾਸਤੇ, ਮੇਰੇ ਨਾਮ ਦੇ ਲਈ ਚੇਲੇ ਬਣਾਓ ਦੁਨੀਆਂ ਨੂੰ ਸਮਾਚਾਰ ਦੋ।
ਹਾਂਜੀ-ਹਾਂਜੀ, ਵੈਰੀ ਗੁੱਡ, ਤੂੰ ਏਹੀ ਹੈਗਾ ਅਂਨਸਰ ਕਿ ਤੁਸੀਂ ਸਾਰੇ ਜੱਗ ਵਿੱਚ ਜਾ ਕੇ, ਤੁਸੀਂ ਸਾਰੇ ਜਾਤੀ ਦੇ ਲੋਕਾਂ ਨੂੰ ਮਤਲਬ ਪਰਮ-ਪਰਮੇਸ਼ੁਰ ਦਾ ਚੇਲਾ ਬਣਾਓ ਤੇ ਬਾਪ-ਬੇਟਾ ਪਵਿੱਤਰ ਆਤਮਾ ਦੇ ਨਾਂ ਚ, ਓਨਾਂ ਨੂੰ ਬੱਤੀ ਸਮਾਂ ਦੋ। ਹਨਾਂ, ਏਹੀ ਹੈਗੀ, ਵੈਰੀ ਗੁੱਡ, ਤੁਸੀਂ ਬੋਤ ਚੰਗਾ ਜਵਾਬ ਦਿੱਤਾ।
ਕਿਆ ਤੁਸੀਂ, ਮੇਰੇ ਕੋਸ਼ਨ ਦਾ ਜਵਾਬ ਦੋ, ਇੱਕ ਪਰਮੇਸ਼ਵਰ ਦੀ ਕੇੜੇ ਦਾਸ, ਕੇੜੇ ਦਾਸ ਦੇ ਚੇਲੇ ਨੂੰ ਕੋੜ ਹੋ ਗਿਆ ਸੀ।
ਪਰਮੇਸ਼ੁਰ ਦੇ ਕੇੜੇ ਚੇਲੇ ਨੂੰ।
ਆਗਿਆ ਤੋੜਨ ਕਰਕੇ।
ਅੱਛਾ, ਆਗਿਆ ਤੋੜਨ ਕਰਕੇ, ਨਈਂ ਐ ਪੁਰਾਣੇ ਨਿਯਮ ਚੋਂ ਨਏ ਨਿਯਮ।
ਪੁਰਾਣੇ ਚ ਈ ਐ।
ਨਾਮਾਨ ਕੋੋੜੀ।
ਨਾਮਾਨ ਕੋੜੀ ਚੇਲਾ ਨਹੀਂ ਸੀ।
ਸੋਰੀ-ਸੋਰੀ।
ਹਾਂ ਬਾਕੀ ਵੈਸੇ ਤੁਸੀਂ ਸਹੀ ਹੋ ਥੋੜ੍ਹਾ। ਉਹਦੇ ਆਲੇ-ਦੁਆਲੇ ਹੀ ਹੋ। ਨਹੀਂ-ਨਹੀਂ ਜਿਹੜਾ ਤੁਸੀਂ ਹੁਣ ਬੋਲਿਆ ਨਾ ਉਹਦੇ ਉਹਦੇ ੳਸ ਚੈਪਟਰ'ਚ ਹੀ ਹੈ ਉਹ ਚੀਜ਼।
ਇਹ ਤਾਂ ਨੀ ਭਾਜੀ ਮੈਨੂੰ ਥੋੜ੍ਹਾ ਗੈੱਸ ਨਹੀਂ ਲੱਗ ਰਿਹਾ। ਵੈਸੇ ਨਾਮ
ਏਸ-ਇਸ ਏਸ ਚੈਪਟਰ ਨੂੰ ਹੀ ਤੁਸੀਂ ਅਪਨੇ ਮਾਇੰਡ ਦੇ ਵਿੱਚ ਰੀਡ ਕਰੋ ਕੀ-ਕੀ ਹੋਇਆ ਸੀ ਉਸ ਦੇ ਵਿੱਚ।
ਇਹ ਨਾਮਾਨ ਵਾਲਾ।
ਹਾਂ।
ਨਾਮਾਨ ਪਤਾ ਨਹੀਂ ਭਾਜੀ ਮੈਨੂੰ ਯਾਦ ਜਿਆ ਨਹੀਂ ਆ ਰਿਹਾ।
ਠੀਕ ਤੇ ਹੈ ਦੇਖੋ, ਨਮਾਨ ਕੋੜੀ ਜਦੋਂ ਸ਼ੁੱਧ ਹੋ ਗਿਆ ਸੀਗਾ। ਫੇਰ ਐਲੀਸ਼ਾ ਦੇ ਚੇਲਾ ਜਿਹੜਾ ਗੈਨ ਸੀ ੳਹ ਉਹਦੇ ਪਿੱਛੇ ਏਨਾ, ਉਹਨਾਂ ਦੇ ਵਾਸਤੇ ਪੈਸਲੇ ਲੈ ਕੇ ਨਾ ਓਨੇ ਆਪਣੇ ਘਰ ਲੈ ਗਿਆ ਸੀ ਨਾ ਪੈਸੇ। ਤੇ ਪਰਮੇਸ਼ਰ ਨੂੰ ਪਤਾ ੳਹ ੳਹ ਅਲੀਸ਼ਾ ਨੂੰ ਪਤਾ ਲੱਗ ਗਿਆ ਸੀ ਵੀ ਅਲੀਸ਼ਾ ਨੇ ਕਿਹਾ ਸੀ ਵੀ ਤੂੰ ਗਲਤ ਕੀਤਾ ਵੀ ਤੈਨੂੰ ਦਾ ਕੌੜ ਤੈਨੂੰ ਲੱਗ ਜੇ, ਆਇਆ ਯਾਦ।
ਅੱਛਾ-ਅੱਛਾ, ਅੱਛਾ। ਹਾਂਜੀ ਠੀਕ ਹੈ, ਠੀਕ ਹੈ ਹੁਨ ਯਾਦ ਆ ਗਿਆ ਮੈਨੂੰ।
ਹੁ।
ਹਾਂਜੀ ਠੀਕ ਹੈ ਭਾਜੀ, ਤੁਸੀਂ ਦੱਸ ਤਾਂ ਮੈਨੂੰ ਥੈਂਕ ਯੂ ਤਹਾਡਾ ਵੀ ਧੰਨਵਾਦ ਬੋਤ-ਬੋਤ।
ਮਤਲਬ ਕਾਫ਼ੀ ਚੀਜ਼ਾਂ ਨੇ ਇਹ ਨੋਲੇਜਫੁੱਲ ਬਟ ਜਦੋਂ ਅਸੀਂ
ਹਾਂਜੀ-ਹਾਂਜੀ ਇਹ ਤੇ ਹੈ, ਇਹ ਤੇ ਹੈ ਬਿਲਕੁਲ ਨੋਲੇਜ ਵਾਲੀ ਚੀਜ਼ਾਂ ਨੇ। ਅ ਯਦੀ ਅਸੀਂ ਮਤਲਬ ਧਿਆਨ ਨਾਲ ਬਾਈਬਲ ਨੂੰ ਪੜ੍ਹੀਏ ਨਾ ਤੇ ਇੱ ਇੱਕ-ਇੱਕ ਲਾਈਨ ਪਰਮੇਸ਼ਵਰ ਦੀ ਬਾਈਬਲ ਦੀ ਵਰਸਿਸ, ਇੱਕ-ਇੱਕ ਸਾਡੇ ਨਾਲ ਗੱਲ ਕਰਦੀ ਏ।
ਸਹੀ ਗੱਲ ਆ ਚਲੋ ਕੋਈ ਨਾ ਜਦੋਂ ਤੁਸੀਂ ਸਾਨੂੰ ਮਿਲੋਗੇ ਬੈਠਾਂਗੇ ਫੇਰ ਬਾਈਬਲ ਪੜਾਂਗੇ ਫੇਰ। ਕਵਿਜ ਕਾਂਟੈਸਟ ਕਰਾਂਗੇ ਫੇਰ ਦੇਖਾਂਗੇ ਇੱਕ-ਦੂਜੇ ਨੂੰ
ਹਾਂਜੀ ਹਾਂਜੀ ਭਾਜੀ ਜ਼ਰੂਰ-ਜ਼ਰੂਰ ਹਾਂਜੀ ਭਾਜੀ ਜ਼ਰੂਰ। ਕਰਿਓ ਤੁਸੀਂ, ਹਾਂਜੀ।
ਕੋਈ ਨਾ ਮੈਂ ਕਿਹਾ ਮਿਲੀ ਕੋਈ ਨਾ ਤੁਸੀਂ ਫੇਰ ਵੇਖ
ਹਾਂਜੀ ਹਾਂਜੀ ਮਿਲਾਂਗੇ ਭਾਜੀ ਜ਼ਰੂਰ ਮਿਲਾਂਗੇ ਤਾਹਨੂੰ।
ਕੋਈ ਨ।
ਹਾਂਜੀ ਹੋਰ ਦੱਸੋ ਭਾਜੀ ਹੋਰ।
ਹੋਰ ਬਸ ਵਦੀਆ ਠੀਕ-ਠਾਕ ਸਭ।
ਅੱਛਾ ਤੇ ਮੈਂ ਵੀ ਹੁਨੇ ਸਫ਼ਾਈ ਕਰਕੇ ਹਟਿਆ ਵਾ ਉੱਤੇ ਛੱਤ ਤੇ ਬੋਹਤ ਗੰਦ ਪਿਆ ਸੀ ਧੂਲ ਮਿੱਟੀ ਤੇ ਮਤਲਬ ਬਾਰਿਸ਼ ਵਗੈਰਾ ਆਈ ਸੀ ਨਾ ਕੱਲ ਮੀਂਹ ਪਿਆ ਸੀ। ਤੇ ਉੱਤੇ ਬੋਹਤ ਗੰਦ ਪਿਆ ਸੀ ਪੱਤੇ ਸਾਡੇ ਨਾਲ ਦੇ ਮਤਲਬ ਘਰ ਦੇ ਪਿੱਛੇ ਬੈਕ ਸਾਈਡ ਨਿੰਬ ਦਾ ਪੇੜ ਹੈਗਾ ਨਾ ਤੇ ਪੱਤੇ ਵਗੈਰਾ ਖਿੰਡਦੇ ਰਹਿੰਦੇ ਨੇ ਉੱਥੇ।
ਹਾਂ ਉਹ ਤਾਂ ਹੈ ਹੀ। ਪਤਾ ਹਨੇਰੀ ਵਗੈਰਾ ਉਹ ਥੋੜ੍ਹੀ ਚੱਲ ਰਹੀ ਹੈ ਨਾ ਏਸ ਕਰਕੇ।
ਹਾਂਜੀ ਹਨੇਰੀ ਕਰਕੇ ਪੈ ਜਾਂਦਾ। ਤੇ ਹੁਨੇ ਹੀ ਫ੍ਰੀ ਹੋਇਆ ਮੈਂ ਵੀ ਮੈਂ ਕਿਹਾ ਚਲੋ ਮੈਂ ਭਾਜੀ ਨੂੰ ਕੌਲ ਕਰਕੇ ਵੇਖਦਾ ਵਾਂ। ਤੇ ਤੁਸੀਂ ਕੀਤਾ, ਤੁਸੀਂ ਫੋਨ ਉਠਾ ਲਿਆ, ਹਾਂਜੀ।
ਹੋਰ।
ਬੱਸ, ਵਦੀਆ ਨੇ।
ਕੋਈ ਨਾ, ਜੇ ਦੁਬਾਰਾ ਅਸੀਂ ਮਿਲੇ, ਗੱਲ ਹੋਈ ਸਾਡੀ, ਤੁਸੀਂ ਉਹ ਕਰਨਾ। ਬਾਈਬਲ ਰੀਡ ਕਰਕੇ ਆਏ ਹੋ ਪੂਰੀ।
ਜ਼ਰੂਰ, ਜ਼ਰੂਰ ਭਾਜੀ। ਤੇ ਬਨਾਓ ਕਿਤੇ ਜਾਨ ਦਾ ਪਲੈਨ ਭਾਜੀ, ਅਸੀਂ ਤਾਨੂੰ ਮਿਲਦੇ ਆਂ ਫਿਰ। ਸੰਡੇ ਨੂੰ ਵੇਖ ਲੇਓ ਤੁਸੀਂ, ਹਨਾ।
ਹਾਂ, ਸੰਡੇ ਨੂੰ ਵੀ ਕੋਈ ਨਾ, ਜੇ ਤੁਸੀਂ ਦੂਰ ਹੋ ਨਾ ਜ਼ਿਆਦਾ ਫਿਰ ਇਸ ਕਰਕੇ। ਸੰਡੇ ਦਾ ਪਲੈਨ, ਕਿਉਕਿ ਸੰਡੇ ਨੂੰ ਚਰਚ ਵੀ ਜਾਣਾ ਹੁੰਦਾ ਹੈ ਨਾ।
ਅੱਛਾ, ਅੱਛਾ, ਅੱਛਾ।
ਹਾਂ।
ਕੋਈ ਗੱਲ ਨੀਂ ਭਾਜੀ। ਕੋਈ ਗੱਲ ਨੀਂ, ਤੇ ਮਿਲਾਂਗੇ ਫਿਰ ਅਸੀਂ, ਚਲੋ। ਭਾਜੀ, ਕਿਸੇ ਦਾ ਕੋਲ ਆ ਰਿਹਾ ਵਿੱਚੋਂ। ਮੈਂ ਤੁਹਾਨੂੰ ਬਾਦ
ਅੱਛਾ, ਅੱਛਾ, ਹਾਂਜੀ-ਹਾਂਜੀ ਜ਼ਰੂਰ ਠੀਕ ਓ, ਓਕੇ, ਜੈ ਮ ਦੀ, ਗੌਡ ਬਲੈਸ ਯੂ।